ਉਹ, ਸਾਸਰੀ ਕਾਲ ਜੀ। ਹੋਰ ਠੀਕ-ਠਾਕ ਜੀ?
ਹਾਂਜੀ-ਹਾਂਜੀ। ਤੁਸੀਂ ਸੁਣਾਓ?
ਹੋਰ ਵਧੀਆ, ਠੀਕ-ਠਾਕ।
ਹਾਂਜੀ, ਕੀ ਕਰ ਰਹੇ ਸੀ ਤੁਸੀਂ?
ਬਸ ਕੁੱਝ ਨਹੀਂ। ਹੁਣੇ ਈ ਫ੍ਰੀ ਹੋਇਆ ਸੀ ਮੈਂਹਾ ਦੇਖਦੇ ਆ ਗੇ ਕੀ ਬਣਦਾ। ਉਹ ਨੀ ਬਸ ਫ੍ਰੀ ਹੋ ਕੇ ਫਿਰ ਗ‌ਏ ਸੀ
ਹਾਂਜੀ-ਹਾਂਜੀ।
ਮੈਂ ਦੇਖਦਾਂ ਤੀਗਾਂ, ਮੈਹਾ ਆਪਣੇ ਪੰਜਾਬ ਦੇ ਵਿੱਚ ਕੀ ਕੁਛ ਚੱਲਦਾ। ਜਿਵੇਂ ਮੰਨ ਕੇ ਨਾਲੇ ਦਿਨ-ਤਿਉਹਾਰ ਆਪਣੇ ਖ਼ਤਮ ਹੁੰਦੇ ਜਾਂਦੇ ਨੇ। ਆਪਣੀ ਜੇੜੀ ਬੋਲੀ ਆ ਪੰਜਾਬੀ। ਉਹ ਖਤ ਤਮ ਹੁੰਦੀ ਜਾਂਦੀ ਐਗੀ। ਪਹਿਲਾਂ ਕਿੰਨਾ ਲੋਕੀ, ਕਿੰਨਾ ਉਹ ਤਿਉਹਾਰ ਮਨਾਉਂਦੇ ਤੀਗੇ। ਮੰਨ ਲੋ ਜਿਵੇਂ ਲੋਹੜੀ ਹੋ ਗਿਆ, ਹਨਾ। ਲੋਕੀ ਆਪਣੇ ਪਿੰਡਾਂ ਦੇ ਵਿੱਚੋਂ, ਆਲੇ-ਦੁਵਾਲੋ ਕੁਮਾਂੜ੍ਹ ਇਕੱਠਾ ਕਰਕੇ, ਜੇ ਕਿਹੇ ਦੇ ਬੱਚਾ ਹੋਇਆ ਹੁੰਦਾ ਉਹਨੂੰ ਮੁੰਡਾ ਹੋਇਆ ਹੁੰਦਾ। ਉਹਦੀ ਲੋਹੜੀ ਮੰਨਦੇ ਤੇ ਮੁਹੱਲੇ ਵਿੱਚ ਵੰਡਦੇ ਮਤਬ ਕੁਛ ਨਾ ਕੁਛ ਹਨਾ। ਹੁਣ ਤਾਂ ਲੋ ਕਿ ਆਪਦੇ ਤੱਕ ਸੀਮਿਤ ਰਹਿਗੇ। ਹੁਣ ਤਾਂ ਇਹ ਚੀਜ਼ਾਂ ਖ਼ਤਮ ਹੋਗੀਆਂ। ਅਲੋਪ ਹੋਗਿਆ ਨਾ ਆਪਣੇ ਵਿਰਸੇ ਦੇ ਵਿੱਚੋਂ, ਜਿਹੜਾ ਆਪਣਾ ਵਿਰਸਾ ਤੀਗਾ ਇਹਦੇ ਵਿੱਚੋਂ ਚੀਜ਼ਾਂ ਅਲੋਪ ਹੋਈ ਜਾਂਦੀਆਂ ਨੇਗੀਆਂ ਤੇ ਮੰਨ ਕੇ ਚਲੋ ਬੀ, ਜ ਕੋਈ ਵੀ ਤਿਉਹਾਰ ਆ। ਹੁਣ ਜਿਵੇਂ ਦਿਵਾਲੀ ਹੋ ਗਿਆ ਹਨਾ। ਕੁੱਛ ਵੀ ਹੋ ਗਿਆ। ਲੋਕੀ ਮਠਿਆਈਆਂ ਬਣਾਉਂਦੇ, ਘਰੇ ਬਣਾਉਂਦੇ ਕੁਛ ਵੀ ਕਰਦੇ। ਹੁਣ ਤਾਂ ਲੋਕੀ ਬਾਜ਼ਾਰੋਂ ਲਿਆਉਂਦੇ ਨੇ, ਮਾੜੀ-ਮੋਟੀ ਚੀਜ਼
ਸਹੀ ਗੱਲ ਆ। ਹੁਣ ਤਿਉਹਾਰ ਦਾ ਤਿਉਹਾਰ ਫੀਲਿੰਗ ਈ ਨੀ ਆਂਦੀ ਪਹਿਲਾਂ ਤੇ ਸਾਰੇ ਲੋਕ ਖੁਸ਼ੀ ਨਾਲ ਮਨਾਂਦੇ ਸੀ, ਮੁਹੱਲੇ ਵਿੱਚ। ਹੁਣ ਸਭ ਆਪਣੇ-ਆਪਣੇ ਘਰੇ, ਇਕੱਲੇ-ਇਕੱਲੇ ਕੋਈ ਕਿਤੇ ਜਾਣਾ ਨੀ। ਕਿਸੀ ਨੇ ਆਂਣਾ ਨੀ। ਮਤਲਬ ਐਵੇਂ ਲੱਗਦਾ ਤਿਉਹਾਰ ਬਹੁਤ ਸੁੱਕਾ-ਸੁੱਕਾ ਹੋ ਗਿਆ ਸਭ
ਬਿਲਕੁਲ-ਬਿਲਕੁਲ ਲੋਕਾਂ ਨੇ ਬਹੁਤ ਜ਼ਿਆਦੇ। ਲੋਕਾਂ 'ਚ ਰੁਝਾਨ ਵੱਧ ਗਿਆ ਨਾ। ਆਪਦੇ ਕੰਮਾਂ-ਕਾਰਾਂ ਪ੍ਰਤੀ ਬਸ ਆਪਣੇ ਕੰਮ ਤੱਕ ਈ ਮਤ
ਸਹੀ ਗੱਲ ਐ। ਲੋਕਾਂ ਨੂੰ ਛੁੱਟੀਆਂ ਨੀ ਮਿਲਦੀਆਂ ਨੇ। ਸੋਚ ਤਿਉਹਾਰ ਵਿੱਚ ਵੀ ਉਹਨਾਂ ਨੂੰ ਆਪਣੇ ਘਰੇ ਜਾਣ ਨੂੰ ਨੀ ਮਿਲਦਾ।
ਬਿਲਕੁਲ ਜੀ। ਉਹ ਸਭ ਦਾ ਵਿਰਸਾ ਛੱਡੀ ਜਾਂਦੇ ਨੇ। ਲੋਕੀ ਭੁੱਲੀ ਜਾ ਰਹੇ ਨੇ ਸਾਰਾ ਕੁੱਝ।
ਉਹ-ਉਹਨਾਂ ਨੂੰ ਲੱਗਦਾ ਕਿ ਸਭ ਕੁਛ ਪੈਸਾ ਏ ਪੈਸਾ। ਪਰ ਖੁਸ਼ੀਆਂ, ਤਿਉਹਾਰ ਤੇ ਮਿਲਣਾ-ਜੁਲਣਾ ਸਭ ਕੁਛ
ਸਾਰਾ ਕੁਛ ਸਾਡੀ ਸੱਡੀ-ਸੱਡੀ ਜਾਂਦੇ ਨੇ। ਅੱਗੇ ਓ ਟੈਮ ਹੁੰਦਾ ਸੀਗਾ ਵੀ ਤੇਆਰ ਹੁੰਦਾ ਸੀ ਕਿੰਨਾ ਚੋ ਹੁੰਦਾ ਸੀਗਾ ਪਰ ਓ ਦੁਕਾਨ ਨੇ ਮਤਲਬ ਵੀ ਦਿਵਾਲੀ ਆਓਣੀ ਹਾਂਜੀ ਓਦੇ ਕਰਾਂ ਦੀ ਸਫ਼ਾਈ ਕਰਨੀ ਰੰਗ-ਰੋਗਣ ਕਰਨਾ ਮਿਲਕੇ ਠੀਕ ਐ ਤੇ ਆਪਣਾ ਮਨ ਲੋ ਤਿਆਰੀਆਂ-ਤਿਆਰੀਆਂ ਕਰਨੀਆਂ ਪੈਲੀ ਵੀ ਆਪ ਪਾਂ ਬਈ ਤੇਆਰ ਮਨਾਵਾਂਗੇ ਏਕ ਏ ਸ਼ੋਪਿੰਗ ਕਰਨੀ ਓਦੇ ਵਾਸਤੇ ਹੁਣ ਤਾਂ ਬਾਜ਼ਾਰਾਂ ਚ ਵੀ ਲੋਕੀ ਦਾ ਇੰਨੀ ਹੈ ਨੀ ਰੌਣਕ ਵੀ ਕੋਈ
ਔਰ ਹਰ ਚੀਜ਼ ਰੈਡੀਮੇਡ ਆ ਗਈ ਏ ਘਰੇ ਤੇ ਕੁਝ ਬਣਨਾ ਈ ਨਈ ਏ ਘਰੇ ਬਸ ਤਾਂ ਮਿਠੈਈ ਆ ਜਾਣੀ ਐ ਓਨੂੰ ਈ ਵੰਡ ਦੋ ਤਾ ਦੂਜੇ ਦੇ ਕਰੇ ਓਨਾਂ ਨੇ ਵੀ ਓਈ ਬਾਹਰ ਵਾਲੀ ਦੇ ਦੇਣੀ ਏ ਹੁਣ ਸੋਚੋ ਬਾਹਰ ਦੀ ਚੀਜ਼ਾਂ ਐਨੀਆਂ ਸਵਾਦ ਈ ਨੀ ਲੱਗਦੀਆਂ ਨੇ।
ਜੋ ਦੀਵੇ ਦੇਖੋ ਪੈਲਾਂ ਮਿੱਟੀ ਦੇ ਬਣਾਉਂਦੇ ਆ ਨਾ ਸਾਡੇ ਇੱਥੇ ਕਮਾਂਡ ਚ ਰੈਂਦੇ ਨੇ ਜੋ ਬਣਾਉਣ ਦੇ ਦੀਵੇ ਵਗੈਰਾ ਕਿੰਨਾ ਕੁਛ ਠੀਕ ਐ ਬਣਾਉਣ ਦੇ ਦੀਵੇ ਵਗੈਰਾ ਓ ਫਿਰ ਓਹ ਮੰਨ ਲੋ ਓਨਾਂ ਨੂੰ ਅ ਵੇਚਦੇ ਸੇਵਾ ਕਰਦੇ ਹੁਣ ਤਾਂ ਇਲੈਕਟ੍ਰੋਨਿਕ ਦੀਵੇ ਚੱਲ ਪੇ ਤੇ ਏਨਾਂ ਦੀ ਲੋੜ ਬੋਹਤ ਜ਼ਿਆਦਾ ਕਟ ਗੀ ਵੈਲਿਯੂ ਖਤਮ ਹੁੰਦੀ ਜਾਂਦੀ ਹੈਗੀ। ਲੜੀਆਂ ਵਗੈਰਾ ਦੀਪਮਾਲਾ ਵਗੈਰਾ ਚੱਲ ਪੀ ਆ ਲਾਂ ਹਾਂ ਆਂ। ਹੂੰ ਚੈਨੀ ਸਮਾਨ ਚੱਲ ਪਿਆ ਚੈਨੀ ਚੈਨੀ ਸਮਾਨ ਚੱਲ ਪਯਾ ਚੈਨੀ ਹੂੰ।
ਐਈ ਚੀਜ਼ ਐ।
ਓਈ ਗੱਲ ਏ ਮਤਲਬ ਕੱਟ ਗਯਾ ਰਜਾਣ ਲੋਕਾਂ ਦਾ ਇਹ ਚੀਜ਼ ਵੱਲ ਆ
ਹੁਣ ਏ ਦੇਖੋ ਹਿੰਦੂਆਂ ਨੂੰ ਤੁਸੀਂ ਵੇਖ ਲੋ ਓਨਾਂ ਨੇ ਤਓਹਾਰ ਮਨਾਣਾ ਤੇ ਓਨਾਂ ਨੇ ਬੜੀਆਂ ਰੌਣਕਾਂ ਲਗਾਣੀਆਂ ਨੇ। ਹੁਣ ਸਾਡੇ ਐਥੇ ਕੀ ਐ ਕਿ ਹੁਣ ਮਨਲੋ ਦੋ-ਤਿੰਨ ਈ ਤਓਹਾਰ ਨੇ ਜਿਦੇ ਵਿੱਚ ਸਾਡੀ ਫੈਮਿਲੀ ਕੱਠ ਠੀ ਹੁੰਦੀ ਐ ਨਈ ਤੇ ਹੁਣ ਫੈਮਿਲੀ ਰੈ ਈ ਨੀ ਗਈ ਕਿਸੇ ਦੀ ਕਿਸੇ ਦੀ ਯਾਰ ਲੋਕ ਲੋਕਾਂ ਨੇ ਆਪਣੇ-ਆਪਣੇ ਰਿਸ਼ਤੇ ਬਣਾ ਲੈਂਦੇ ਨੇ ਨਵੇਂ-ਨਵੇਂ ਹੈਂ ਹੁਣ ਆਪਣੇ ਜੋ ਸਗੇ ਹੁੰਦੇ ਨੇ ਓ ਕਿ ਓਨਾਂ ਨੂੰ ਭੁੱਲ ਜਾਂਦੇ ਹੈਗੇ ਨੇ
ਹਾਂਜੀ ਓਈ ਗੱਲ ਐ ਜੀ ਕਿਵੇਂ ਮਠਾਈਆਂ ਬਣਾਉਂਦੇ ਘਰੇ ਕਿੰਨਾ ਕੁਛ ਬਣਦਾ, ਠੀਕ ਐ। ਇਸ ਤਾਰ੍ਹਾਂ ਨੂੰ ਸਾਥ ਦੇ ਰਲ-ਮਿਲ ਕੇ ਕੇ ਮਨਾਉਦੇ ਤੇਹਾਰ ਨਵੇ ਰਾਉਣ ਦੇ ਦਸ ਕਰ ਕੱਠੇ ਹੁੰਦੇ। ਪਰ ਹੁਣ ਓ ਚੀਜ਼ ਰਹੀ ਨੀ ਲੋਕਾਂ ਦੇ ਵਿੱਚ ਹੁਣ ਤਾਂ
ਹੂੰ-ਹੂੰ।
ਭਾਈਚਾਰਾ ਵੀ ਲੋਕਾਂ ਦਾ ਖ਼ਤਮ ਹੁੰਦਾ ਜਾਂਦਾ। ਜੇੜਾ ਪੈਲਾਂ ਆਪਸੀ ਭਾਈਚਾਰਾ ਸੀਗਾ। ਓ ਖਤਮ ਹੁੰਦਾ ਜਾਂਦਾ ਕਿੰਨੇ ਰੀਤੀ-ਰਿਵਾਜ ਹੁੰਦੇ ਸੀਗੇ ਮੰਨ ਕੇ ਚਲੋ ਵੀ ਓਹ ਅ ਗੀਤ ਗਾਓਣੇ ਤੇਹਾਰਾ ਦੇ ਸੰਬੰਧੀ ਹਨਾ ਜੇੜੇ ਵੀ ਕੋਈ ਤੇਹਾਰ ਹੁੰਦਾ ਸਹਾਣੀਆਂ ਕੱਠੀਆਂ ਹੁੰਦੀਆਂ ਗੀਤ ਗਾਉਂਦੀਆਂ ਕੁਛ ਅੱਜ ਵੀ ਕਰਦੀ ਆ ਹੁਣ ਓ ਚੀਜ਼ ਖਤਮ ਹੁੰਦੀ ਹਾਂ।
ਵਿਆਵਾ ਵਿੱਚ ਵੀ ਜਦ ਗੋਣ ਹੁੰਦੇ ਸੀ ਹੈਨਾ ‌ਅੱਗੋ ਬੋਲੀਆਂ ਹੁੰਦੀਆਂ ਸੀ। ਸੀਗੀਆਂ ਹੈਨਾ ਹੁਣ ਤੇ ਕਿਸ ਨੂੰ ਆਂਦਾ ਹੀ ਨਈ ਹੈ ਸਭ ਅਤੇ ਹੁਣ ਡੀਜੇ ਲੱਗ ਜਾਂਦਾ ਤੇ ਓ ਦੀਆਂ ਗੱਲਾਂ ਬਾਤਾਂ ਬਸ ਖਤਮ ਹੋ ਜਾਂਦੀਆਂ ਨੇ ਇੱਕ ਦਿਨ ਡੀ ਜੇ ਲੱਗ ਗਿਆ ਸਭ ਨੇ ਨਾ ਉਛਲਯਾ ਬਸ।
ਹੂੰ ਵਿਆਹ ਸ਼ਾਦੀਆਂ ਦੇ ਜਾਗੋ ਵਗੈਰਾ ਦੇ ਪ੍ਰੋਗਰਾਮ ਤੇ ਅਮ ਓਹ ਬੋਲੀਆਂ ਪਾਉਂਦੀਆਂ ਹਨਾ‌। ਗਿੱਧਾ ਭੰਗੜਾ ਹੁੰਦਾ ਕਿੰਨਾ ਕੁਛ ਹੁੰਦਾ ਸੀਗਾ ਹੁਣ ਬਸ ਇਹ ਚੀਜ਼ ਜੇ ਹੁਣ ਲੋਕਾਂ ਦਾ ਰੁਝਾਨ ਘੱਟ ਹੋਣ ਕਰਕੇ ਖ਼ਤਮ ਹੋਣ ਦੀ ਜਾਂਦੀ ਹੈ।
ਸਹੀ ਗੱਲ ਆ ਸਹੀ ਗੱਲ ਆ ਹੁਣ ਕੀ ਕਹਿੰਦੇ ਆ ਜਦ ਗੁਰਦੁਆਰੇ 'ਚ ਆਪਾਂ ਜਾਂਨੇ ਹਾਂ ਤਿਹਾਰਾਂ ਵਿੱਚ ਦੇਖੋਂ ਰ ਰੌਣਕ ਬਹੁਤ ਘੱਟ ਘੱਟ ਹੀ ਲੋਕ ਹੁੰਦੇ ਨੇ ਜੋ ਆਪਣਾ ਸਮੇਂ ਕੱਢ ਕੇ ਗੁਰਦੁਆਰੇ ਆਂਦੇ ਨੇ ਮਿਠਾਈ ਲੈਣ। ਬੰਦਾ ਆਸ਼ੀਰਵਾਦ ਲੈਣ ਨਹੀਂ ਤੇ ਸਭ ਨੂੰ ਕਿਸੇ ਉਸ ਦਿਨ ਕੋਈ ਕਿਤੇ ਜਾ ਰਿਹਾ ਹੈ ਕੋਈ ਕਿਤੇ ਘੁੰਮਣ ਜਾ ਰਿਹਾ ਮੌਲ ਜਾ ਰਹੇ ਨੇ ਹੁਣ ਤੇ ਮੌਲ ਵਿੱਚ ਇੰਨੀ ਪੀੜਤ ਤੁਸੀਂ ਦੇਖੋ ਹਰ ਤਿਉਹਾਰ ਵਿੱਚ ਮੌਲ ਭਰੇ ਹੁੰਦੇ ਨੇ ਸਭ ਲੋਕੀ ਬਾਹਰ ਜਾ ਰਹੇ ਨੇ। ਸਭ ਲੋਕ ਘੁੰਮਣ ਜਾ ਰਹੇ ਨੇ। ਸਾਡਾ ਤਿਉਹਾਰ ਨਾ ਵੀ ਹੋਏ ਨਾ ਤਾਂ ਵੀ ਆਪਾਂ ਜਾ ਲੋਕੀ ਜਾਣਾ ਹੁਣ ਤਾਂ ਕਹਿੰਦੇ ਨੇ ਸਾਰੇ ਧਰਮ ਇੱਕ ਹੀ ਹੈਗੇ ਨੇ ਆਪਣੇ ਮਨਾਓ ਨਾ ਮਨਾਓ ਦੂਜਿਆਂ ਦੇ ਤਿਉਹਾਰ ਮਨਾਨੇ ਨੇ ਹੋਲੀ ਸਭ ਨੇ ਮਨਾਣੀ ਸਾਡਾ ਤੇ ਹੋਲਾ ਮਹਲਾ ਹੁੰਦਾ ਸੀ।
ਬਿਲਕੁਲ, ਬਿਲਕੁਲ ਹਾਂਜੀ। ਉਹੀ ਗੱਲਾਂ ਨਾਲੇ ਜਦੋਂ ਹੁਣ ਆਪਾਂ ਦੇਖਦੇ ਰੇਨੇ ਆਾਂਗੇ। ਮੰਨ ਲਓ ਜਿਵੇਂ ਹੁਣ ਵਿਆ ਸ਼ਾਦੀ ਚ ਪਹਿਰਾਵਾ ਵੀ ਪੌਂਦੇ ਦਦੀ ਨਾ। ਜਿਵੇਂ ਮਨਲ ਵੀ ਕੈਂਠੇ ਵਗੈਰਾ ਪੌਂਦੇ ਕੁੜਤਾ ਚਾਦਰਾ ਪੌਂਦੇ ਮੁੰਡੇ ਕਿੰਨਾ ਵਧੀਆ ਉਹ ਕਰਦੇ ਸੀ ਘੱਗਰੇ ਵਗੈਰਾ ਪਾਉਂਦੀ ਆ ਹਨਾ। ਲੇਡੀਜ਼ ਉਹ ਕਿੰਨਾ ਵਧੀਆ ਲੱਗਦਾ ਤੀਗਾ। ਉਹ ਪਹਿਰਾਵਾ ਪਹਿਰਾਵਾ ਵੀ ਛੱਡਤਾ ਤੇ ਬਾਕੀ ਲੋਕੀ ਹੁਣ ਮਲਬ ਵਿਰਸਾ ਜਿਹੜਾ ਵਿਰਸਾ ਗਾ ਇਹ ਪੰਜਾਬੀ ਵਿਰਸਾ ਦੀ ਬਹੁ ਵਧੀਆ ਵਿਰਸਾ ਸੀ ਜੇ ਲੋਕਾਂ ਨੇ ਅੱਜ ਕੱਲ ਮੰਨ ਲਓ ਉਨੂੰ ਤਿਆਗਤਾ ਛੱਡ ਤਾ ਭੁੱਲੀ ਜਾਂਦੇ ਨੇ ਆਪਦੇ ਵਿਰਸੇ ਨੂੰ ਦੂਰ ਹੁੰਦੀ ਜਾਂਦੀ। ਨੇ ਬੱਚੇ ਹੁਣ ਮੋਡਰਨ ਹੋ ਗਏ। ਹੁਣ ਤਾਂ ਕੋਈ ਇਹ ਚੀਜ਼ਾਂ ਵੱਲ ਧਿਆਨ ਈ ਨੀ।
ਮੱਛੀ ਅਤੇ ਸੱਚੀ ਕਿਤੇ ਨੀ ਜਾਂਦੇ। ਉਹਨਾਂ ਨੇ ਤੇ ਬਸ ਫੋਨ ਤੇ ਹੀ ਸਭ ਨੂੰ ਵਿਸ਼ ਕਰ ਦੇਣਾ। ਮੈਸੇਜ ਕਰ ਦੇਣਾ ਏ। ਹੈਪੀ ਹੋਲੀ ਤੇ ਹੈਪੀ ਦੀਵਾਲੀ ਬਸ ਖਤਮ। ਨਾ ਉਨਾਂ ਨੇ ਕਿਸੇ ਦੋਸਤ ਦੇ ਘਰ ਜਾਣਾ ਏ ਨਾ ਕਿਸੇ ਨੂੰ ਮਿਠਿਆਈ ਦੇਣੀ ਏ। ਬੱਚੇ ਤੇ ਹੋਰ ਹੀ ਸਾਡੇ ਮੋਡਰਨ ਹੋ ਗਏ ਨੇ ਅੱਜ ਕੱਲ ਦੇ। ਉਨਾਂ ਨੇ ਗਿਫਟ ਵੀ ਉਨਾਂ ਨੇ ਓਨਲਾਈਨ ਈ ਸੈਂਡ ਕਰਾਂ ਦੇਣੇ ਨੇ। ਜਿਵੇਂ ਕਿਸੇ ਦੋਸਤ ਨੂੰ ਗਿਫਟ ਦੇਣਾ ਹੈ। ਮੰਨ ਲਓ ਤੇ ਓ ਕ ਉਹਨਾਂ ਦੇ ਘਰੇ ਹੀ ਤੁਸੀਂ ਮਿਠਿਆਈ ਪਿਜਵਾ ਦਿੱਤੀ। ਖੁੱਦ ਜਾਣ ਦਾ ਰਿਵਾਜ ਹੀ ਖਤਮ। ਤਮ ਹੋ ਗਿਆ
ਹਾਂਜੀ। ਬਿਲਕੁਲ, ਬਿਲਕੁਲ ਬਹੁਤ ਫ਼ਰਕ ਪੈਣ ਲੱਗ ਗਿਆ। ਇਹ ਚੀਜ਼ਾਂ ਦਾ ਹਮ
ਆਪਣਾ ਪਣ ਨੀ ਕਿ ਕਿਤੇ ਜੇ ਤੁਸੀਂ ਹੱਥ ਨਾਲ ਨਾ ਬਣਾ ਰੇ ਓ ਤੁਸੀਂ ਹੱਥ ਨਾਲ ਦੇਣ ਜਾ ਰਹੇ ਓ ਪਿਆਰ ਹੁੰਦਾ। ਬੰਦੇ ਨੂੰ ਇੰਨਾ ਲੱਗਦਾ ਹੈ ਚਾਹੇ ਤੁਸੀਂ ਕੋਈ ਛੋਟੀ ਮੋਟੀ ਚੀਜ਼ ਦਉ। ਪਰ ਜੇਕਰ ਤੁਹਾਡੇ ਅੰਦਰ ਪਿਆਰ ਹੋਏਗਾ ਨਾ ਤਾਂ ਤੁਸੀਂ ਦੋਗੇ ਜ਼ਰੂਰ।
ਹਾਂਜੀ, ਉਹੀ ਗੱਲ ਹੈ। ਬਹੁਤ, ਬਹੁਤ ਫ਼ਰਕ ਹੈ ਇਹ ਚੀਜ਼ਾਂ ਦਾ।
ਹੁਣ ਜੋ ਸਾਡੇ ਵੱਡੇ ਬਜ਼ੁਰਗ ਹੁੰਦੇ ਸੀ। ਜਦ ਮੰਨ ਲੋ ਕੋਈ ਵੀ ਤਿਉਹਾਰ ਹੁੰਦਾ ਏ ਘਰੇ ਕੋਈ ਆਂਦਾ ਏ ਚਾਹੇ ਓ ਦਸ ਰੁਪਈਏ ਦੇਣ ਬਟ ਕੱਲੇ ਕਿਸ ਕਿਸੇ ਨੂੰ ਖਾਲੀ ਹੱਥ ਜਾਣ ਈ ਨੀ ਦਿੰਦੇ ਸੀ। ਕਹਿੰਦੇ ਸੀ ਨਹੀਂ ਇਹ ਸਾਡਾ ਪਿਆਰ ਐ।
ਹਾਂਜੀ ਓਹੀ ਗੱਲ ਆਜੀ।
ਹਾਂਜੀ। ਹੁਣ ਅੱਜ ਕੱਲ੍ਹ ਦੇ ਟਾਈਮ ਤੇ ਕੋਈ ਆ ਜਾਏ ਤੇ ਲੋਕੀ ਮੂੰਹ ਪਹਿਲਾਂ ਬਣਾਉਂਦੇ ਨੇ ਕਿ ਕਿਉਂ ਆ ਗਿਆ? ਬਿਨਾਂ ਦੱਸੇ ਆ ਗਏ। ਤਿਉਹਾਰ ਦੇ ਦਿਨ ਆ ਗਏ। ਸਾਡਾ ਤਿਉਹਾਰ ਖਰਾਬ ਕਰ ਦਿੱਤਾ। ਮਤਲਬ ਲੋਕਾਂ ਦੇ ਮਾਇੰਡ ਸੈ ਚੇਂਜ ਹੋ ਗਏ ਨੇ। ਉਹ ਹੁਣ ਉਹ ਅੰਦਰੋਂ ਵਾਲਾ ਕੋਈ ਪਿਆਰ ਨੀ ਆਪਣਿਆਂ ਨਾਲ ਹੀ ਨਹੀਂ ਰਹਿ ਗਿਐ ਤੇ ਪਰਾਇਆਂ ਨਾਲ ਤਾਂ ਤੁਸੀਂ ਛੱਡ ਈ ਦਿਓ। ਤੇ ਹੁਣ ਜੋ ਗੁਆਂਢੀਆਂ ਹੁੰਦੇ ਨੇ। ਉਨਾਂ ਨਾਲ ਇਨਾਂ ਦੇ ਐਨੇ ਪਿਆਰ ਮਤਲਬ ਸ਼ੋਅ ਆਫ ਕਰਦੇ ਨੇ ਕਿ ਆਪਾਂ ਬਹੁਤ ਪਿਆਰ ਕਰਦੇ ਹਾਂ ਸਭ ਨੂੰ। ਤੇ ਇਹ ਸਭ ਸ਼ੋਅਓਫ ਹੋਣਾ ਨਹੀਂ ਚਾਹੀਦੇ।
ਬਹੁਤ ਫ਼ਰਕ ਪਏਗਾ ਨਾ ਲੋਕ
ਹਾਂਜੀ।
ਚੱਲ ਵੀ ਫ਼ਰਕ ਪਏ
ਸਹੀ ਗੱਲ ਆ, ਸਹੀ ਗੱਲ ਆ। ਹੁਣ ਸਾਨੂੰ ਹੀ ਸਾਡਾ ਵਿਰਸਾ ਸੰਭਾਲਣਾ ਪਏਗਾ, ਹੁਣ ਆਪਾਂ ਈ ਅੱਗੇ ਆਣ ਵਾਲੀ ਪੀੜ੍ਹੀ ਹੈਗੀ, ਕੱਲ੍ਹ ਨੂੰ ਆ ਪਾਂ ਵੀ ਬਜ਼ੁਰਗ ਹੋ ਜਾਵਾਂਗੇ, ਤੇ ਆਪਾਂ ਕੱਲ ਨੂੰ ਅਪਣੇ ਬੱ ਬੱਚਿਆਂ ਨੂੰ ਵੀ ਤੇ ਇਹੀ ਸਿਖਾਣਾ ਏ ਕਿ, ਨਹੀਂ ਬੇਟਾ ਰਲਕੇ ਹੀ ਤਿਉਹਾਰ ਮਨਾਣੇ ਚਾਹੀਦੇ ਨੇ।
ਹਾਂਜੀ-ਹਾਂਜੀ।
ਕਿਉਂਕਿ ਆਪਾਂ ਨਹੀਂ ਜਦ ਕਰਾਂਗੇ, ਤਾਂ ਉਹ ਕਹਿਣਗੇ ਤੁਸੀਂ ਤੇ ਕਿਸੇ ਦੇ ਘਰ ਜਾਂਦੇ ਨੀ ਓ, ਆਪਾਂ ਕਿਵੇਂ ਜਾਈਏ ਹੈਨਾ। ਸਾਨੂੰ ਵੀ ਅਪਣੇ ਆਂਢ-ਗੁਆਂਢ ਦੇਣੀ ਚਾਹੀਦੀਆਂ ਨੇ, ਮੰਨਲੋ ਕੋਈ ਖੁਸ਼ੀ ਸਾਡੇ ਘਰ ਹੈਗੀ ਏ, ਯਾ ਕੋਈ ਤੇ, ਤਿਉਹਾਰ ਹੈ ਯਾ ਕੋਈ ਵੀ ਇਹਵੇ ਜਿ ਆਵੇ ਜਿਹਾ ਦਿਨ ਹੈ ਅੱਜ ਦਾ ਦਿਨ ਏ, ਤੇ ਸਾਨੂੰ ਆਪਣੀਆਂ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਨੇ। ਇਸ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਕੁਛ ਹੁੰਦਾ ਏ, ਇਹਨਾਂ ਦੇ ਤਿਉਹਾਰ 'ਚ ਕੀ ਹੁੰਦਾ ਐ। ਉਹਨਾਂ ਨੂੰ ਵੀ ਜਾਨਣ'ਚ ਇੰਟਰਸਟ ਆਏਗਾ।
ਬਿਲਕੁਲ-ਬਿਲਕੁਲ, ਖੁਸ਼ੀਆਂ ਵੰਡਣ ਨਾਲ ਵੱਧਦੀਆਂ ਨੇ ਕਿੰਨਾ ਆਪਾ-ਆਪਸੀ ਭਾਈਚਾਰਾ ਬੱਧਦਾ। ਪ੍ਰੇਮ-ਪਿਆਰ ਬੱਧਦਾ ਗਾ, ਠੀਕ ਐ। ਬੰਦਾ ਮਿਲ-ਜੁਲਕੇ ਰਹਿਣ, ਬੱਚੇ ਵੀ ਸਿੱਖਦੇ ਨੇ ਵੀ ਸਾਡੇ ਪੇਰੈਂਟਸ ਮੰਨਲੋ ਵੀ ਕਿਵੇਂ ਮਿਲ-ਜੁਲ ਰਹਿੰਦੇ ਨੇ, ਕਿੰਨਾ, ਕਿੰਡਾ ਸਾਡਾ ਪਰਿਵਾਰ ਵੱਡਾ ਗਾ, ਇਹ ਚੀਜ਼ਾਂ ਨੂੰ ਬੱਚੇ ਵੀ ਸਿੱਖਦੇ ਨੇ, ਇਹ ਨਾ ਗੌਰ
ਸਹੀ ਗੱਲ ਐ, ਹਾਂਜੀ-ਹਾਂਜੀ ਬਸ ਪਿਆਰ, ਆਪਸੀ ਪਿਆਰ ਹੋਏ ਨਾ ਤੇ
ਜਿਵੇਂ ਕਿ ਹੁਣ ਅੱਜ-ਕੱਲ੍ਹ ਦੇ ਬੱਚੇ ਲਾਲੋ, ਬੱਚਿਆਂ ਨੂੰ ਗੁਰੂਆਂ ਬਾਰੇ ਵੀ ਨੀ ਪਤਾ ਵੀ ਆਪਣੇ ਕਿੰਨੇ ਗੁਰੂ ਹੋਏ ਨੇ। ਕੀ ਉਹਨਾਂ ਦੇ ਨਾਮ ਨੇ, ਕੀ ਉਹਨਾਂ ਦੀ ਆਪਣੇ ਪੰਜਾਬ, ਆਪਣੇ ਆਪਾਂ ਨੂੰ ਦੇਣ ਆ ਗੀ। ਇਹ ਚੀਜ਼ਾਂ ਦਾ ਵੀ ਨੀ ਪਤਾ, ਬੱਚੇ ਨੂੰ ਨੌਲਜ ਨਹੀਂ ਗੀ, ਬੱਚਿਆ ਨੂੰ ਸਿਖਯਾਓ ਨਾ ਆਪਣੇ ਵਿਰਸੇ ਬਾਰੇ ਦੱਸੋ। ਜਿਵੇਂ ਮੰਨਲੋ ਪਹਿਲਾਂ ਲੋਕੀ ਦੇਖੋ ਬਲਦਾਂ ਨਾਲ ਖੇਤੀ ਕਰਦੇ ਤੀਗੇ, ਹੁਣ ਤਾਂ ਟਰੈਕਟਰ ਚੱਲ ਪਏ, ਸੰਦ ਚੱਲ ਪਏ ਸਾਰੇ ਉਹ ਹਾਲ-ਪੰਜਾਲੀਆਂ, ਦੇਖਣ ਨੂੰ ਹੀ ਨੀ ਹੈਗਾ ਉਹ ਚੀਜ਼। ਦੀਵੇ ਹੁੰਦੇ ਤੀ, ਮੋਮਬੱਤੀਆਂ ਹੁੰਦੀਆਂ ਤੀ ਆ, ਹੁਣ ਦੇਖੋ ਹੁਣ ਇਨਵਰਟਰ ਚੱਲ ਪ ਲਾਈਟ ਜਾਣ ਦੇ ਤੇ ਕਿੰਨਾ ਕੁਛ ਚੱਲ ਪਿਆ, ਪਹਿਲਾਂ ਅਪਣਾ ਕਿੰਨਾ ਕੁਛ ਚੱਲਦਾ ਸੀ ਹਨਾ। ਸੱਭਿਆਚਾਰ ਕਿੰਨਾ ਵਧੀਆ, ਸੱਭਿਆਚਾਰ ਤੀ ਉਹ, ਹਾਂਜੀ।
ਇਹ ਹੋਣਾ ਚਾਹੀਦਾ ਏ, ਹੁਣ ਮੰਨ ਲਓ ਹੁਣ ਆਪਾਂ ਜੋ ਚੀਜ਼ਾਂ ਚਲੋ ਹੁਣੇ ਨਹੀਂ ਨੇ, ਪਹਿਲਾਂ ਦੀਆਂ ਚੀਜ਼ਾਂ ਸਾਨੂੰ ਪਤਾ ਏ ਤੇ ਉਸ ਚੀਜ਼ ਸਾਨੂੰ ਬੱਚਿਆਂ ਨੂੰ ਬਸ ਦੱਸਣੀ ਚਾਹੀਦੀ, ਕਿ ਕੱਲ ਨੂੰ ਐਨਾ ਹੋਏ ਕਿ ਉਨ੍ਹਾਂ ਪਤਾ ਈ ਨਾ ਹੋਏ, ਕਿ ਪੁਰਾਣੇ ਜ਼ਮਾਨੇ 'ਚ ਹੁੰਦਾ ਕੀ ਸੀ।
ਬਿਲਕੁਲ-ਬਿਲਕੁਲ।
ਕਿਉਂਕਿ ਜੋ ਆਪਾਂ ਸੁਣਿਆ, ਸਾਡੇ ਦਾਦੀਆਂ ਤੋ, ਸਾਡੇ ਪਾਪਾ-ਮੰਮੀ ਤੋ ਉਹੀ ਚੀਜ਼ ਆਪਾਂ ਬਸ ਉਹਨਾਂ ਨੂੰ ਦੱਸਾਂਗੇ, ਦਿਖਾਵਾਂਗੇ ਹੁਣ ਵੀ ਫੋਨ ਇੰਟਰਨੈਂਟ ਇਹੋ ਜਿਹੀ ਚੀਜ਼ ਏ। ਉਹਦੇ ਵਿੱਚ ਤੁਹਾਨੂੰ ਸਾਰੀਆਂ ਪੁਰਾਣੀਆਂ ਚੀਜ਼ਾਂ ਵੀ ਮਿਲ ਜਾਣਗੀਆਂ। ਉਹ ਫੋਟੋਆਂ ਬੱਚਿਆਂ ਨੂੰ ਦਿਖਾਓ, ਸਾਡੀਆਂ ਪੁਰਾਣੀਆਂ ਫੋਟੋਆਂ ਦਿਖਾਓ। ਉਹਨਾਂ ਦਾ ਇੰਟਰਸਟ ਇੰਨਾ ਵੱਧ ਜਾਏਗਾ ਨਾ, ਕਿ ਉਹ ਖੁਦ ਹੀ ਲੱਭਣ ਲੱਗ ਜਾਣਗੇ ਚੀਜ਼। ਜਾਂ ਓਰ ਕਰਨ ਵੀ ਲੱਗ ਜਾਣਗੇ। ਕਿਉਕਿ, ਬੱਚੇ ਆਪਣੇ ਦੋਸਤਾਂ ਨੂੰ ਸਭ ਦੱਸਦੇ ਹੈਗੇ ਆ। ਕਿ ਅੱਜ ਐ ਹੋਇਆ ਸੀ, ਯਾ ਮੇਰੀ ਮੰਮਾ ਨੇ ਮੈਨੂੰ ਐ ਦੱਸਿਆ, ਯਾ ਐਵੇਂ ਹੁੰਦਾ ਸੀ।
ਹਾਂ, ਉਹਨਾਂ ਨੂੰ ਸਿਖਯਾਉਣਾ ਚਾਹੀਦਾ ਨਾ, ਸਾਰਾ ਕੁਛ।
ਹਾਂਜੀ, ਬੱਚਿਆਂ ਉਹਦਾ, ਬੱਚਿਆਂ ਦੇ ਤਾਂ ਪਿਆਰ ਬਹੁਤ ਜ਼ਿਆਦਾ ਹੀ ਹੁੰਦਾ ਐ, ਉਹਨਾਂ ਦੇ ਸ਼ਬਦ ਦੇ ਨਾਲ ਇੰਨਾ ਲਗਾਵ ਹੁੰਦਾ ਹੈ। ਹਾਂਜੀ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਮੈਨੂੰ।
ਠੀਕ ਐ ਜੀ ਕੋਈ ਗੱਲ ਨੀ, ਓਕੇ।
ਹਾਂਜੀ, ਫਿਰ ਆਪਾਂ ਗੱਲ ਕਰਾਂਗੇ, ਬਾਏ ਸਾਸਰੀ ਕਾਲ
ਠੀਕ ਐ ਜੀ